ਹੈਲੋ।
ਹੈਲੋ ਹਾਂਜੀ ਸਸ਼੍ਰੀ ਕਾਲ।
ਹਾਂਜੀ ਸਸ਼੍ਰੀ ਕਾਲ ਠੀਕ ਓ।
ਹਾਂਜੀ ਮੈਂ ਵਦੀਆ ਤੁਸੀਂ ਦੱਸੋ ਤੁਸੀਂ ਠੀਕ ਓ?
ਹਾਂਜੀ, ਸਭ ਠੀਕ। ਆਵਾਜ਼ ਆ ਰਹੀ ਹੈ ਮੇਰੀ
ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ।
ਓਕੇ- ਓਕੇ, ਹੋਰ ਠੀਕ ਨੇ ਉੱਦਰ ਸਭ, ਘਰ ਸਾਰੇ ਠੀਕ ਨੇ
ਹਾਂਜੀ, ਘਰ ਸਭ ਵਧੀਆ‌, ਤੁਹਾਡੇ ਘਰ ਸਭ ਠੀਕ ਨੇ
ਹਾਂਜੀ -ਹਾਂਜੀ ਸਭ ਠੀਕ ਨੇ, ਸਭ ਠੀਕ ਨੇ, ਕੀ ਤੁਸੀਂ ਬਿਜੀ ਤਾਂ ਨੀ ਸੀ?
ਹਾਂਜੀ
ਬੀਜੀ ਤਾਂ ਨਹੀਂ ਹੈਗੇ ਸੀ, ਮੈਂ ਕਿਹਾ, ਤੁਸੀਂ?
ਨਹੀਂ -ਨਹੀਂ, ਮੈਂ ਫਿਰ ਸੀ, ਹੁਣ ਸ਼ਾਮ ਹੀ ਹੈ। ਤੇ ਗਰਮੀ ਲੱਗ ਰਹੀ ਸੀ, ਤੇ ਫਿਰ ਛਾਤ ਤੇ ਐਵੇਂ ਘੁੰਮ ਰਹੀ ਸੀ।
ਹਮ ਬਸ ਮੈਂ ਕਿਹਾ, ਅੱਜ ਕੱਲ ਲੋਕੀ ਹਾਈਜੀਨ ਕਿੰਨਾ, ਮੇਨਟੇਨ ਕਰਨ ਲੱਗ ਗਿਆ ਨਾ। ਸਾਫ਼ -ਸਾਫ਼
ਹਾਂਜੀ ਹੈਲੋ, ਹਾਂਜੀ
ਕੁਛ, ਇਹਦੇ ਬਾਰੇ ਤੁਸੀਂ ਹੋਰ ਕੁਝ ਦੱਸ ਸਕਦੇ ਹੋ? ਹਾਈਜੀਨ, ਕਿਉਂ ਇੰਨਾ ਜ਼ਰੂਰੀ ਹੈਗਾ, ਮੇਨਟੇਨ ਕਰਨਾ?
ਦੇਖੋ, ਹਾਈਜੀਨ ਕਰਨਾ ਤੇ ਮੇਨਟੇਨ ਇਸ ਲਈ ਹੈਗਾ, ਕਿਉਂਕਿ, ਇਹਦੇ ਨਾਲ ਨਾ ਤੁਹਾਡੀ ਆ। ਬੋਡੀ ਤੇ ਵੀ ਇਫੈਕਟ ਕਰਦਾ, ਜਿਵੇਂ ਅਸੀਂ ਆਈਜੀਨ ਨਹੀਂ ਹੋਏਗਾ, ਜਿੱਥੇ ਜਿੱਥੇ, ਬਹੁਤ ਗੰਦੀ ਸਾਰੀ ਚੀਜ਼ਾਂ ਹੋਗੀਆਂ, ਉਹ ਸਾਨੂੰ ਇਨਫੈਕਟ ਕਰੇਗੀ, ਬੋਡੀ ਸਾਡੀ ਬੋਡੀ ਨੂੰ ਵੀ ਬਹੁਤ ਕੁਛ ਜਮਸ ਵਗੈਰਾ ਲੱਗੇਗੇ, ਸਾਡੀ ਬੋਡੀ ਜੋ ਏ। ਜਿਵੇਂ, ਸਾਨੂੰ ਬਿਮਾਰੀਆਂ ਵੀ ਕਾਫ਼ੀ ਹੋ ਜਾਂਦੀਆਂ, ਜਿਵੇਂ, ਸਾਡਾ ਹਾਈਜੀਨ ਮੇਨਟੇਨ ਨਹੀਂ ਹੁੰਦਾ। ਤੇ ਕਾਫੀ ਸਾਰੀ ਬਿਮਾਰੀ ਹੋ ਜਾਂਦੀ, ਜਿਵੇਂ, ਅਸੀਂ ਆਪਣੀ ਕਿਚਨ ਵਿੱਚ ਅਗਰ ਅਸੀਂ, ਰੈਗੂਲਰ ਸਫ਼ਾਈ ਨਹੀਂ ਕਰਾਂਗੇ। ਹਨ, ਜਿਵੇਂ ਹਾਈ ਜੀਨ ਮੇਨਟਨ ਨਹੀਂ ਕਰਾਂਗੇ ਤੇ ਉਹੀ ਸਾਰੇ ਜਾਮਸ ਇਫੈਕਟ ਕੇ ਸਾਡੀ ਉਹ ਖਾਣੇ ਤੇ ਆਏਂ ਗ, ਤੇ ਫੇਿਰ ਉਹੀ ਅਸੀਂ ਖਾਣਾ ਖਾਵਾਂਗੇ। ਤੇ ਸਾਡੀ ਬੋਡੀ ਨੂੰ ਇਫੈਕਟ ਕਰੇਗਾ, ਤੇ ਅਸੀਂ ਬਿਮਾਰ ਪਾਵਾਂਗੇ। ਇਸ ਲਈ ਹਾਈਜੀੀਨ ਰੱਖਣਾ,, ਕਾਫ਼ੀ ਇੰਪੋਰਟੈਂਟ ਹੁੰਦਾ ਹੈ ਕਾਫੀ ਜ਼ਰੂਰੀ ਹੈ, ਹਾਈਜਨ ਮੈਨਟੇਨ ਕਰਨਾ।
ਹਾਂ, ਉਹੀ ਨਾ ਸਾਰਾ ਖਾਣਾ ਵੀ, ਹੱਥ ਧੋ ਕਰ ਹੀ ਖਾਣਾ ਚਾਹੀਦਾ ਹੈ।
ਖਾਣਾ ਚਾਹੀਦਾ ਹੈ ਹਾਂਜੀ
ਕਿਉਂਕਿ ਜਿੰਨੇ ਸਾਡੇ ਹਥ ਗਦੇ ਹੋ ਗਏ, ਜਿੰਨੇ ਜ਼ਿਆਦਾ ਚਮ ਹੁੰਦੇ ਬੈਕਟੀਰੀਆ ਹੈਗਾ, ਉਓਨਾ ਹੀ ਸਾਡੀ ਬੋਡੀ ਦੇ ਅੰਦਰ ਜਾਏਗਾ। ਉਹਨਾ ਹੀ ਫੇਿਰ ਲੀਵਰ ਲੀਵਰ ਜੋ ਹੁੰਦਾ ਨਾ, ਘੱਟ ਫੰਕਸ਼ਨ ਕਰਦਾ।
ਹਾਂ, ਉਹੀ
ਇਮਿਊਨਿਟੀ, ਇਮਿਊਨਿਟੀ, ਬਹੁਤ ਕਮਜ਼ੋਰ ਹੋ ਜਾਂਦੀ ਹੈ।
ਹਾਂ
ਹਾਈਜੀਨ ਨੂੰ ਅੱਛੇ ਸਾਫ਼ ਸਫ਼ਾਈ ਰੱਖਣੇ ਚਾਹੀਦੇ, ਕੱਪੜੇ ਸਾਫ਼ ਸੁਥਰੇ ਪਾਉਣੇ ਚਾਹੀਦੇ ਨੇ
ਹਾਂਜੀ, ਸਾਨੂੰ ਰੈਗੂਲਰ ਜਿਵੇਂ ਕੋਈ ਲੋਕ ਹੁੰਦੇ ਆ, ਮਤਲਬ ਜਿਵੇਂ ਆਪਣੇ ਆਪ ਨੂੰ ਵੀ ਸਾਨੂੰ ਹ ਮਤਲਬ ਨਹਾਉਣਾ ਚਾਹੀਦਾ ਹੈ, ਰੋਜ਼ ਬਰੱਸ਼ ਕਰਨਾ ਚਾਹੀਦਾ ਹੈ, ਜਿਵੇਂ, ਕੋਈ -ਕੋਈ ਬੱਚੇ ਹੁੰਦੇ ਆ, ਉਹ ਬਰੱਸ਼ ਨਹੀਂੀ ਕਰਦੇ। ਔਰ, ਕਈ- ਕਈ ਟਾਈਮ ਤੱਕ ਨਹਾਉਂਦੇ ਵੀ ਨਹੀਂ ਹੈ, ਤੇ ਇਹ ਵੀ ਹਾਈ ਜਿਨ ਮੇਨਟੇਨ ਕਰਨ ਦੇ ਵਿਚ ਹੀ ਆਉਂਦਾ ਨਾ, ਕਿ, ਅਸੀਂ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖ ਰਹੇ ਹਾਂ। ਰੋਜ਼ ਨਾ ਰਿਹਾ ਰੈਗੂਲਰ, ਸਾਡੀ ਬੋਡੀ ਤੇ ਮਤਲਬ ਕੋਈ ਵੀਵੇਂ ਦੀ ਬਦਬੂ ਨਹੀਂ ਆ ਰਹੀ ਹੈ, ਇਹ ਵੀ ਹੁੰਦਾ।
ਬਿਲਕੁਲ ਨਹਾਣਾ ਵੀ ਜ਼ਰੂਰੀ ਹੈਗਾ ਕਿਉਂਕਿ ਕਈ ਲੋਕ ਤੇ ਅਗਰ ਦਿਨੇ ਮਨ ਲ ਛੁੱਟ ਗਿਆ ਨਾਨਾ ਤੇ ਓ ਰਾਤੀ ਅਹ ਨਹਾ ਕੇ ਸੁਣਦੇ ਨੇ ਕਈ ਲੋਕ
ਹਾਂਜੀ-ਹਾਂਜੀ
ਕਿਉਂਕਿ ਸਾਰੇ ਦਿਨ ਦਾ ਮੰਨ ਲਓ ਜੋ ਸਾਡੀ ਬੋਡੀ ਅੰਦਰ ਪਰਸੀਨਾ ਆ ਰਿਆ ਜਾਂ ਕੁਛ ਆ ਰਿਆ ਐ ਅਸੀਂ ਐ ਸੋ ਗੇ ਆਂ ਓ ਬੈਕਟੀਰੀਆ ਫਿਰ ਹੋਰ ਜਾਦਾ ਬਣ ਜਾਂਦਾ ਬੋਡੀ ਦੇ ਉੱਪਰ ਜਿਦੇ ਕਰਕੇ ਜਿਦੇ ਕਰਕੇ ਓ ਜੇੜੇ ਹੁੰਦੇ ਆ ਨਾ ਸਕਿੰਨ ਐਲਰਜੀ ਹੋ ਜਾਂਦੀਆਂ ਨੇ। ਇਹੋ ਜਿਹੀਆਂ ਬਿਮਾਰੀਆਂ ਫਿਰ ਬਣ ਜਾਂਦੀਆਂ ਇਸ ਕਰਕੇ ਪੋਪਰ ਹਾਈਜੀਨ ਨੂੰ ਬੋਡੀ ਨੂੰ ਸਾਫ਼ ਕਰਕੇ ਬੰਦੇ ਕਈ ਸੋ ਦੇ ਨੇ ਓ-ਓ ਵੀ ਅੱਛਾ ਹੈਗਾ ਏ।
ਜਿਵੇਂ ਸਾਡੇ ਘਰ ਦੇ ਬਾਰੇ ਨਾਲੀਆਂ ਹੁੰਦੀਐ ਤੇ ਕਦੇ ਕਵਾਰ ਓ ਸਾਫ਼ ਨਈ ਹੁੰਦੀਆਂ ਤੇ ਉਦੇ ਤੋਂ ਜਿਵੇਂ ਕੀੜੇ ਆਂਦੇ ਆ ਜਾਂ ਮੱਛਰ ਕਾਫ ਹੋ ਜਾਂਦੇ ਆ ਤੇ ਸਾਨੂੰ ਆਪਣੇ ਘਰ ਦੇ ਬਾਰ ਦੇ ਨਾਲੀਆਂ ਵੀ ਸਾਫ਼ ਰੱਖਣੀਆਂ ਚਾਈਦੀਆਂ ਉਦੇ ਅੰਦਰ ਸਾਨੂੰ ਮਤਲਬ ਕੋਈ ਸਾਫ਼ ਕਰਨ ਮਤਲਬ ਨਈ ਆ ਬਿਆਸ ਤੇ ਸਾਨੂੰ ਖੁਦ ਉਦੇ ਅੰਦਰ ਬਾਲਟੀ ਇੱਕ ਪਾਣੀ ਪਾ ਦੇਣੀ ਚਾਈਦੀ ਐ ਤਾਂ ਕਿ ਜਿੰਨਾ ਵੀ ਬੰਦ ਕਾ ਸਾਡੇ ਘਰ ਦੇ ਭਾਵੇਂ ਤੇ ਓ ਅੱਗੇ ਨਿਕਲ ਜਾਏ।
ਸਈ ਗੱਲ ਹੈਗੀ ਓ ਉਨਾਂ ਚੋਂ ਵੀ ਬੜਾ ਜਾਦਾ ਓ ਨਿਕਲਦਾ ਐ ਨਾ। ਗੰਦੀਆਂ ਕੀੜੇ ਮਕੌੜੇ ਕਾਫੀ ਨਿਕਲ ਜਾਂਦੇ ਨੇ।
ਮੱਛਰ ਵੀ ਫਿਰ ਕਾਫ਼ੀ ਹੋ ਜਾਂਦੇ ਜਿੱਥੇ ਗੰਦਗੀ ਹੁੰਦੀ ਐ। ਉੱਥੇ ਤੇ ਫਿਰ ਕਾਫੀ ਮੱਛਰ ਵੀ ਹੋ ਜਾਂਦੇ ਆ ਤੇ ਫਿਰ ਮੱਛਰ ਨਾਲ ਸਾਨੂੰ ਵੀ ਬਿਮਾਰੀ ਹੋ ਜਾਂਦੀ ਏ।
ਹਾਂ ਹੁਣ ਅੱਗੇ-ਅੱਗੇ ਹੁਣ ਜਿਵੇਂ ਬਰਸਾਤਾਂ ਸ਼ੁਰੂ ਹੋ ਜਾਣੀਆਂ ਅੱਗੇ ਤਾਂ ਹੋਰ ਜਾਦਾ ਜ਼ਰੂਰਤ ਹੈ ਸਫ਼ਾਈ ਰੱਖਣ ਦੀ ਕਿਉਂਕਿ ਜਗਾ-ਜਗਾ ਪਾਣੀ ਖੜਾ ਹੋਏਗਾ। ਜਗ੍ਹਾ-ਜਗ੍ਹਾ ਮੱਛਰ ਬਣੇਗਾ ਫੇਰ ਸਾਫ਼ ਸਫ਼ਾਈ ਦੀ ਹੋਰ ਜਾਦਾ ਜ਼ਰੂਰਤ ਹੈਗੀ।
ਹੂੰ ਤਾਂ ਤੇ ਜਾਦਾ ਈ ਲੋੜ ਹੈਗੀ ਏ। ਹਨਾ ਕਈ-ਕਈ ਲੋਕ ਤੇ ਆਪਣੇ ਘਰ ਵੀ ਸਾਫ਼ ਨਈ ਰੱਖਦੇ। ਘਰ ਵੀ ਉਨਾਂ ਦੇ ਐਵੇਂ ਗੰਦੇ ਪਏ ਰੈਂਦੇ ਆ ਜਿਵੇਂ ਸਾਡੇ ਘਰ ਦੇ ਨਾਲ ਹੀ ਨਾ ਘਰ ਹੈਗਾ ਉਨਾਂ ਦਾ ਤੁਸੀਂ ਜਦੋਂ ਵੀ ਉਨਾਂ ਦੇ ਘਰ ਚਲੇ ਜਾਓਗੇ ਉਨਾਂ ਦਾ ਘਰ ਐਵੇਂ ਤੁਹਾਨੂੰ ਗੰਦਾ ਈ ਮਿਲੇਗਾ। ਮਤਲਬ ਉਦੀ ਘਰ ਸਾਫ਼ ਈ ਨਈ ਕਰਦੇ।
ਹਾਂ ਓ ਫੇਰ ਉਨਾਂ ਦੇ ਘਰ ਬੱਚੇ ਬੁਚੇ ਬਿਮਾਰ ਰੈਂਦੇ ਹੋਣਗੇ।
ਹਾਂ ਉਨਾਂ ਦੇ ਹਾਂ ਓ ਬੱਚਿਆਂ ਬਿਮਾਰ ਈ ਰੈਂਦੇ ਆ ਕਾਫੀ ਬਿਮਾਰ ਰੈਦੇ ਆ। ਕਿਸੇ ਨੂੰ ਕਦੀ ਬੁਖਾਰ ਹੋ ਰਿਆ ਏ ਤੇ ਕਦੀ ਕਿਸੇ ਨੂੰ ਜੁਕਾਮ ਇਹ ਗੱਲਾਂ ਖ਼ਰਾਬ ਏ ਉਨਾਂ ਦਾ ਫਿਰ ਐਵੇਂ ਹੀ ਰੈਦੇ ਆ ਬੱਚੇ ਖੁਦ ਵੀ ਓ ਠੀਕ ਨਈ ਰੈਂਦੇ ਇਨੇ
ਸਈ ਗੱਲ ਏ-ਸਈ ਗੱਲ ਏ ਹਾਏ ਜੀਨ ਤਾਂ ਰੈਣਾ ਜ਼ਰੂਰੀ ਹੈਗਾ ਹੁਣ ਮੇਰਾ ਮੁੰਡਾ ਹੈਗਾ ਛੇ ਸਾਲ ਦਾ ਓ ਭਾਵੇਂ ਜੋ ਮਰਜ਼ੀ ਕਰ ਰਿਆ ਹੋਵੇ ਜਿਵੇਂ ਮਰਜ਼ੀ ਕਰ ਰਿਆ ਹੋ ਜਿਸ ਤੱਕ ਅਸੀਂ ਉਦੇ ਅੱਗੇ ਰੋਟੀ ਰੱਖ ਦਾਂਗੇ ਨਾ ਚੱਲ ਰੋਟੀ ਖਾ ਲੈ ਜਿਸ ਤੱਕ ਰੋਟੀ ਦਾ ਟਾਈਮ ਹੁੰਦਾ। ਤੇ ਸਪੈਸ਼ਲ ਅ ਥਾਲੀ ਨੂੰ ਥੋੜਾ ਜਿਹਾ ਪਿੱਛੇ ਕਰਕੇ ਸਪੈਸ਼ਲ ਖੜਾ ਹੋਏਗਾ ਚੰਗੀ ਤਰ੍ਹਾਂ ਹੱਥ ਧੋ ਕੇ ਫੇਰ ਆਏਗਾ ਫੇਰ ਬੈਠੇਗਾ ਫੇਰ ਖਾਏਗਾ।
ਹਾਂਜੀ ਏ ਨਾ ਹੱਥ ਧੋਣਾ ਤਾਂ ਜ਼ਰੂਰੀ ਹੁੰਦਾ ਕਿਉਂਕਿ ਹੱਥ ਨਾਲ ਹੀ ਸਭ ਕੁਛ ਹੁੰਦਾ ਸੀ ਕਿਸੀ ਚੀਜ਼ ਨੂੰ ਹੱਥ ਲਗਾ ਰਏ ਆਂ। ਉਦੇ ਨਾਲ ਜੰਮ ਸਾਡੇ ਹੱਥ ਤੇ ਆ ਰਿਆ ਫੇਰ ਅਸੀਂ ਉਸੇ ਹੱਥਾਂ ਨਾਲ ਖਾ ਲਾਂਗੇ। ਜਿਵੇਂ ਕੋਈ-ਕੋਈ ਲੋਕ ਤੇ ਅਪਣੇ ਏ ਨੇਲਸ ਵੀ ਸਾਫ਼ ਨਈ ਕਰਦੇ ਆ ਨੇਲਸ ਵੀ ਉਨਾਂ ਦੇ ਬੜੇ ਗੰਦੇ ਹੁੰਦੇ ਆ। ਤੇ ਸਾਨੂੰ ਕੈਂਦੇ ਨੇਲਸ ਵੀ ਸਾਫ਼ ਕਰਕੇ ਰੱਖਣੇ ਚਾਈਦੇ ਆ।
ਹੂੰ ਬਿਲਕੁਲ-ਬਿਲਕਲ
ਹਨਾ।
ਬਾਕੀ ਇਹ ਸਬ ਸਾਫ਼ ਸਫ਼ਾਈ ਤੇ ਰੱਖਣਾ ਬੜੀ ਜ਼ਰੂਰੀ ਗੱਲ ਹੈਗੀ ਹੈ, ਇਹਦੇ ਨਾਲ ਸਾਨੂੰ ਵੀ ਨੁਕਸਾਨ ਹੋਗਿਆ ਦੇ ਦੇਖੋ ਅਸੀਂ ਅਗਰ ਆਪਣੇ ਘਰ ਦੀ ਸਫ਼ਾਈ ਨੀ ਰੱਖਾਂਗੇ, ਆਪਣੀ ਕਿਚਨ ਦੀ ਸਫ਼ਾਈ ਨੀ ਰੱਖਾਗੇ, ਆਪਣੇ ਬੋਡੀ ਦੀ ਸਫ਼ਾਈ ਸਫਾਈ ਨਹੀਂ ਰੱਖਾਂਗੇ ਤੇ ਇਹਦੇ ਨਾਲ ਸਾਨੂੰ ਹੀ ਬਿਮਾਰ ਹੋਵਾਂਗੇ ਅ ਅਸੀਂ ਇਫੈਕਟ ਕਰਾਂਗੇ ਉਸ ਚੀਜ਼ ਦੇ ਬਾਰੇ ਹਨਾ।
ਸਹੀ ਗੱਲ ਹੈਗੀ ਹੈ, ਅਗਰ ਇੱਕ ਸਾਫ਼ ਜਗ੍ਹਾ ਤੇ ਤੁਸੀਂ ਪਾਣੀ ਵੀ ਛੋੜ ਦੋਗੇ ਨਾ ਖੜਾ ਹੋਜੇ ਗਾ ਪਾਣੀ। ਔਹ ਖੜੇ ਪਾਣੀ ਵਿੱਚ ਵੀ ਕਿੰਨੇ ਕੀੜੇ ਮਕੌੜੇ ਪੈਦਾ ਹੋ ਜਾਂਦੇ ਨੇ, ਹਾਲਾਂਕਿ ਪਾਣੀ ਸਾਫ ਹੁੰਦਾ ਲੇਕਿਨ ਉਹ ਖੜੇ-ਖੜੇ ਪਾਣੀ ਵਿੱਚ ਵੀ ਬੋਅ ਆ ਲੱਗ ਜਾਂਦੀ ਏ ਸਮੈਲ ਆ ਲੱਗ ਜਾਂਦੀ ਏ। ਕੀ ਹੋਰ ਅ ਓ ਇਸ ਕਰਕੇ ਸਾਫ਼ ਸਫ਼ਾਈ ਹਰ ਜਗਾ ਜਰੂਰੀ ਹੈਗੀ ਏ। ਘਰ ਦੀ ਜਿਹੜੀਆ ਉਹ ਛੱਤ ਦੇ ਉੱਪਰ ਟੈਂਕੀਆਂ ਹੁੰਦੀਆਂ ਨੇ ਪਾਣੀ ਵਾਲੀ
ਹਾਂਜੀ-ਹਾਂਜੀ।
ਲੋਕੀ ਕਿੰਨਾ-ਕਿੰਨਾ ਸਾਲ ਉਹ ਸਾਫ਼ ਹੀ ਨਹੀਂ ਕਰਦੇ, ਹਾਲਾਂਕਿ ਸਭ ਤੋਂ ਜ਼ਿਆਦਾ ਗੰਦੀ ਘਰ ਵਿੱਚ ਉਹ ਟੈਂਕੀ ਹੀ ਹੋਂਦੀ ਏ ਪਾਣੀ ਦੀ।
ਹਾਂਜੀ, ਕਿਉਂਕਿ ਉਹ ਦਾ ਪਾਣੀ ਵੀ ਪਿਆ ਰਹਿੰਦਾ ਏ, ਹਾਂ ਔਰ ਧੁੱਪ ਵੀ ਇੰਨੀ ਪੈਂਦੀ ਹੈ ਫੇਰ ਉਹਦੇ ਚ
ਹਰ ਇਲਾਕੇ ਹਰ ਪ੍ਰਪਰ ਛੇ ਮਹੀਨੇ ਚ ਉਹਦੀ ਕਲੀਨਿੰਗ ਹੋਣੀ ਚਾਹੀਦੀ ਐ।
ਹੂੰ, ਓਹ ਤਾਂ ਹੋਣੀ ਚਾਹੀਦੀ ਹੈ, ਪਰ ਅਸੀਂ ਕਰਦੇ ਨਹੀਂ ਹਾਂ ਲੋਕ ਪਰ ਉਹ ਤਾਂ ਬਹੁਤ ਇੰਪੋਰਟੈਂਟ ਹੈਗੀ ਹੈ ਕਰਨਾ।
ਜਿੱਦਾਂ ਪਾਣੀ ਖੜਾ ਹੋਏਗਾ, ਕਿਹੜੇ ਹੋਣਗੇ ਬਿਮਾਰੀਆਂ ਟਾਈਫਾਈਡ ਵਗੈਰਾ ਡੇਂਗੂ ਵਗੈਰਾ ਫੈਲੇਗਾ। ਹੁਣ ਅੱਗੇ ਬਾਰਸ਼ਾ ਹੀ ਤਾਂ ਹੋਰ ਜਿਆਦਾ ਧਿਆਨ ਰੱਖਣ ਦੀ ਲੋੜ ਹੈਗੀ।
ਜੀ ਸਾਨੂੰ ਮਤਲਬ ਮੱਛਰਾਂ ਤੋਂ ਵੀ ਬਚ ਕੇ ਲੋੜ ਹੈਗੀ ਐ, ਮੱਛਰਾਂ ਨਾਲ ਵੀ ਸਾਨੂੰ ਇੰਨਾ ਕੁਛ ਹੋ ਜਾਂਦਾ ਹੈ ਫੇਰ ਚਿਕਨਗੁਨਿਆ ਵੀ ਵਗੈਰਾ ਵੀ ਹੋ ਜਾਂਦਾ ਹੈ, ਮਤਲਬ ਮੱਛਰ ਕੱਟਣ ਨਾਲ, ਕਾਫ਼ੀ ਬਿਮਾਰੀ
ਹਾਂਜੀ, ਹਾਂਜੀ, ਹਾਂਜੀ।
ਅਗਰ ਅਸੀਂ ਸਾਫ਼ ਸਫ਼ਾਈ ਨਹੀਂ ਰੱਖਾਂਗੇ ਤੇ ਬਿਮਾਰੀ ਤੇ ਆਟੋਮੈਟਿਕਲੀ ਸਾਨੂੰ ਹੋਈ ਜਾਏਗੀ।
ਬਿਲਕੁਲ ਸੱਚ ਹੈਗਾ।
ਹਾਂਜੀ।
ਘਰ ਵੀ ਕਿਚਨ-ਕੁਚਨ ਚ ਜਿਹੜੇ ਕ ਕਈ ਵਾਰੀ ਨਾ ਕਿਚਨ ਦੇ ਜਿੱਥੇ ਨਾ ਹੁੰਦੇ ਨਾ, ਥੇ ਅਸੀਂ ਭਾਂਡੇ ਧੋਨੇ ਹਾਂ, ਜਿਹੜਾ ਉਹ ਬੋਥਵੇਸ਼ਨ ਹੁੰਦਾ ਹੈ। ਜਿੱਥੇ ਉਹ ਸਟੀਲ ਦਾ ਹੁੰਦਾ ਨਾ, ਜਿਹਦੇ ਵਿੱਚ ਭਾਂਡੇ-ਭੂੰਡੇ ਧੋਂਦੇ ਆ, ਕਈ ਅਸੀਂ ਉੱਪਰੋਂ-ਉੱਪਰੋਂ ਤੇ ਸਾਫ਼ ਰੱਖਦੇ ਹਾਂ, ਸਾਰੀ ਕਿਚਨ ਨੂੰ ਵੀ ਸਾਫ਼ ਰੱਖਦੇ ਹਾਂ, ਕਈ ਵਾਰ ਉਹਦੇ ਥੱਲੇ ਦੇਖੋ ਨਾ ਨੀਚੇ ਦੀ ਤਰਫ਼ ਦੇਖੋ, ਪੂਰਾ ਗੰਦਾ ਹੁੰਦਾ ਹੈ।
ਹਾਂ।
ਜਾਲੇ ਹੁੰਦੇ ਨੇ ਕਈ ਜਗ੍ਹਾ ਤੇ, ਲੱਗੇ ਰਹਿੰਦੇ ਔਰ ਸੀਲਿੰਗ ਸੀਲਨ ਹੁੰਦੀ ਏ‌। ਕਈ ਜਗ੍ਹਾ ਤੇ ਫੰਗਸ ਲੱਗੇ ਹੁੰਦੇ ਨੇ, ਤਾਂ ਸਾਨੂੰ ਉਹ ਵੀ ਜਗ੍ਹਾ ਵੀ ਨਾ ਚੰਗੀ ਤਰ੍ਹਾਂ ਦੇਖ, ਕਿ ਉਹ ਵੀ ਸਾਫ ਹੋਣੇ ਚਾਹੀਦੇ, ਕਿਉਂਕਿ ਉੱਥੋਂ ਵੀ ਕਈ ਵਾਰੀ ਨਾ ਕੁੱਝ ਕੀੜੇ-ਮਕੌੜੇ ਆ ਜਾਂਦੇ ਨੇ। ਜਿਵੇਂ ਅਸੀਂ ਰਾਤ ਦਾ ਕੋਈ ਖਾਣਾ ਬਾਹਰ ਛੱਡ ਦੀਏ ਕਿਚਨ 'ਚ ਕਈ ਵਾਰ ਰਹਿ ਹੀ ਜਾਂਦਾ ਕਿਚਨ 'ਚ ਪਿਆ ਵਾ।
ਹਾਂਜੀ-ਹਾਂਜੀ।
ਖਾ ਉਹ ਫੇਰ ਉਹਦੇ ਉੱਤੇ ਆ ਕੇ ਉਹਨੂੰ ਖਾਂਦੇ ਨੇ ਥੋੜ੍ਹਾ ਜਿਹਾ, ਉਹ ਫੇਰ ਉਹਦੇ ਨਾਲ ਘਰ ਦੇ ਸਵੇਰੇ ਬੰਦੇ, ਗਰਮ ਕਰਦੇ ਨੇ ਫਟਾਫਟ ਇੰਜ ਹੀ ਖਾ ਲੈਂਦੇ ਨੇ, ਉਹ ਫਿਰ ਹੋਰ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ।
ਹਾਂਜੀ, ਜਿਵੇਂ ਅਸੀਂ ਹਾਂਜੀ ਜਿਵੇਂ ਦਾਲ ਦੇ ਦਬ ਡੱਬੇ ਹੁੰਦੇ ਆ। ਸਾਨੂੰ ਉਹ ਵੀ ਬਦਲ ਦੇਣੇ ਚਾਹੀਦੇ ਆ। ਜਾਂ ਇੱਕ ਸਾਲ ਬਾਦ ਮਤਲਬ ਬਦਲਦੇ ਈ ਚਾ ਮਤਲਬ ਬਦਲ ਦੇਣੇ ਚਾਹੀਦੇ ਆ ਕਿਉਂਕਿ ਉਹ ਪਲਾਸਟਿਕ ਟਿਕ ਦੇ ਹੁੰਦੇ ਆ, ਇੱਕ ਤੇ ਪਲਾਸਟਿਕ ਦੇ ਨਾਲ ਸਾਨੂੰ ਇਫੈਕਟ ਕਰੇਗਾ। ਔਰ ਮਤਲਬ ਜੋ ਪਲਾਸਟਿਕ ਹੁੰਦੀ ਐ, ਉਹ ਫਿਰ ਗੰਦੇ ਵੀ ਹੋ ਜਾਂਦੀ ਦੀ ਆ ਕਾਫੀ ਉਹ ਸਾਫ਼ ਕਰਕੇ ਵੀ ਰੱਖਣੇ ਚਾਹੀਦੇ ਛੇ ਮਹੀਨੇ ਬਾਅਦ ਸਾਨੂੰ ਉਹ ਡੱਬੇ ਸਾਫ਼ ਕਰ ਲੈਣੇ ਚਾਹੀਦੇ ਆ ਫੇਰ ਉਹਦੇ ਅੰਦਰ ਸਾਨੂੰ ਆਪਣੇ ਦਾਲਾਂ ਵਗੈਰਾ ਪਾਣੀਆਂ ਚਾਹੀਦੀਆਂ, ਤੁਸੀਂ ਹੁਣ ਈ ਵੇਖਲੋ ਇੰਨੇ ਕੋਕਰੋਚ ਵਗੈਰਾ ਹੋ ਰਿਹਾ ਕਿਚਨ ਦੇ ਅੰਦਰ, ਮਤਲਬ ਜਿੰਨੀ ਮਰਜ਼ੀ ਸਫ਼ਾਈ ਕਰ ਲੋ, ਉਹਦੇ ਅੰਦਰ ਦਵਾਈ ਵੀ ਪਾਨੇ ਆ, ਫੇਰ ਵੀ ਕੋਕਰੋਚ ਆ ਈ ਜਾਂਦੇ, ਕਿਉਂਕਿ ਕੋਕਰੋਚ ਆਣ ਦਾ ਉਹ ਹੈਗਾ ਨਾ ਕਿ ਮਤਲਬ ਦਿਨਾਂ 'ਚ ਆਦੇ ਈ ਐ ਕੋਕਰੋਚ ਕਿਚਨ ਵਿੱਚ
ਹਾਂ ਬਸ ਸਹੀ ਹੈਗਾ, ਹੁਣ ਅੱਗੇ ਬਾਰਸ਼ਾ 'ਚ ਹੋਰ ਜ਼ਿਆਦਾ ਆਣਗੇ ਕੋ ਚ, ਕਿਉਂਕਿ ਕੋਕਰੋਚ ਦੇਖੋ ਹੁਣ, ਕਿੱਥੋਂ-ਕਿੱਥੋਂ ਨਿਕਲ ਕੇ ਆ ਰਿਹਾ ਨਾਲੀ 'ਚੋਂ ਨਿਕਲ ਕੇ ਆ ਰਿਆ, ਕਿਧਰੋਂ ਨਿਕਲ ਰਿਹਾ ਹੁਣ ਉਥੋਂ ਜਿੱਥੋਂ ਗੰਦੀ ਜਗ੍ਹਾ ਚੋਂ ਨਿਕਲ ਕੇ ਆਇਆ, ਕਿੰਨੀ ਉਹ ਬੈਕਟੀਰੀਆ ਨਾਲ ਲੈ ਕੇ ਆ ਰਿਆ ਉਹ।
ਹਾਂ, ਨਾ
ਅੱਜ-ਕੱਲ੍ਹ ਤਾਂ ਸਪਰੇਅ ਵੀ ਆਦੀ, ਇਹਨਾਂ ਦੇ ਉੱਤੇ ਸਪਰੇ ਛਿੜਕ ਦੋ
ਹਾਂ, ਇੱਕ ਹਾਂ ਸਪਰੇ ਆਦੀ ਐ, ਇੱਕ ਟੀਕਾ ਵਗੈਰਾ ਰੋਕਣ ਦੀ ਵੀ ਤੇ ਇੱਕ ਦਵਾਈ ਆਦੀ। ਛੋਟੀ-ਛੋਟੀ ਡਰੋਪਸ ਪੈ ਜਾਂਦੀ ਐ, ਟੀਕੇ ਪੱਕਣ ਦੀ। ਉਹ ਪਾ ਦੋ ਤੇ ਵੀ ਮੱਛਰ ਉਹ ਮਤਲਬ ਕੋਕਰੋਚ ਨੀ ਆਦੇ।
ਹਾਂ ਬਿਲਕੁਲ-ਬਿਲਕੁਲ-ਬਿਲਕੁਲ, ਹਰ ਚੀਜ਼ ਤੋਂ ਨਾ ਜਿੰਨਾ ਪ੍ਰੀਕੋਸ਼ਨ ਰੱਖੇ ਬੰਦਾ ਜ਼ਿਆਦਾ ਜ਼ਰੂਰੀ ਹੈਗਾ ਐ।
ਹਾਂਜੀ।
ਅੱਜ-ਕੱਲ ਤਾਂ ਉਂਜ ਵੀ ਇਮਿਊਨਿਟੀ ਕਾਫੀ ਲੋਕਾਂ ਦੀ ਵੀਕ ਹੋਈ ਜਾ ਰੀ ਐ।
ਜਲਦੀ ਬਿਮਾਰ ਹੁੰਦੇ ਆ ਲੋਕੀ ਨਾ।
ਹੂੰ ਬਿਮਾਰੀਆਂ ਇੱਕ ਤੇ ਨਵੀਂ-ਨਵੀਂ ਬਿਮਾਰੀਆਂ ਰੋਜ਼ ਆਦੀਆਂ ਨੇ। ਤੇ ਹਾਈਜਨ ਮੇਨਟੇਨ ਕੋਈ ਕਰਦਾ ਨੀ ਪਿਆ।
ਕਰਦਾ ਨੀ।
ਲੋਕਾਂ ਨੂੰ ਜ਼ਰੂਰਤ ਹੈ ਹਾਈਜਨ ਮੇਨਟੇਨ ਕਰਨੇ ਦੀ।
ਹਾਂਜੀ, ਕੋਈ ਮੇਨਟੇਨ ਕਰ ਨੀ ਰਿਹਾ ਹਾਈਜਨ
ਬਾਕੀ ਤੁਸੀਂ ਵੀ ਧਿਆਨ ਰੱਖਣਾ ਅੱਗੇ ਵੀ ਕਹਿਣਾ ਨਾ ਬਾਕੀ ਸਭ ਆਪਣੇ ਗਰੁੱਪ ਵਿੱਚ।
ਹਾਂਜੀ-ਹਾਂਜੀ ਮੈਂ ਕਵਾਂਗੀ। ਬਾਕੀ ਇਸ ਬਾਰੇ ਤੇ ਸਾਡੀ ਗੱਲ ਹੁੰਦੀ ਰਹਿੰਦੀ ਐ, ਕਿ ਹਾਈਜਨ ਮੇਨਟੇਨ ਕਰਨਾ ਚਾਹੀਦਾ ਐ।
ਹਾਂ ਅੱਛੀ ਗੱਲ ਐ ਅੱਛੀ ਗੱਲ ਐ, ਚੰਗਾ ਜੀ।
ਚਲੋ ਫਿਰ ਠੀਕ ਐ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।